ਹੈਲੋ ਮੈਡਮ ਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੀ ਕਰ ਰਹੇ ਸੀ। ਹਾਂਜੀ ਹਾਂਜੀ ਠੀਕ ਐ ਜੀ ਠੀਕ ਐ।
ਬੱਸ ਬੈਠੀਆਂ
ਅੱਛਾ ਜੀ, ਤੇ ਸੌਣੇ ਕਿੰਨੇ ਵਜੇ ਓ?
ਬਸ ਸੌਵਾਂਗੇ ਬੱਚਿਆਂ ਨਾਲ ਟਾਈਮ ਹੋ ਜਾਂਦਾ ਐ।
ਨਈ ਸਹੀ ਗੱਲ ਐ, ਬੱਚੇ ਜਿੰਨੇ ਵਜੇ ਹਾਂਜੀ ਸੌਣਗੇ ਉਨੇ ਵਜੇ ਈ ਸੌਣਾ ਪੈਂਦਾ। ਅੱਜ ਕੱਲ੍ਹ ਤਾਂ ਬੱਚਿਆਂ ਦੇ ਸਾਬ ਨਾਲ ਈ ਸੋਹਣਾ ਪੈਂਦਾ ਬੱਚਿਆਂ ਦੇ ਸਾਬ ਨਾਲ ਈ ਉੱਠਣਾ ਪੈਦਾ।
ਹਾਂ-ਹਾਂ ਉਹ ਤੇ ਹੈ ਈ ਆ ਉਹਨਾਂ ਨੇ ਗਿਆਰਾਂ ਬਾਰਾਂ ਵਜੇ ਤੋਂ ਪਹਿਲੇ ਸੋਣਾ ਨੀ ਐ
ਨਾ, ਨਾ, ਨਾ।
ਫੇਿਰ ਉਹਨਾਂ ਨੇ ਉੱਠਣਾ ਹੈ, ਕਿਤੇ ਆਪਣੀ ਮਰਜ਼ੀ ਨਾਲ
ਮਰਜ਼ੀ ਨਾਲ ਉੱਠਣਾ ਹਾਂਜੀ
ਫਿਰ ਜੇ ਉਠਾਓ ਤੇ ਸਾਰਾ ਦਿਨ ਰੂਹ ਰੂ ਰੂ,
ਨਾ ਸਹੀ ਗੱਲ ਆ, ਜੇ ਆਪਣੇ ਟਾਈਮ ਤੋਂ ਪਹਿਲੇ ਉੱਠ ਜਾਣ ਤੇ ਸਾਰਾ ਦਿਨ ਫਿਰ
ਬਹੁਤ ਤੰਗ ਕਰਦੇ
ਉਹ ਤਾਂ ਹੋਰ ਪਰੇਸ਼ਾਨੀ ਦਾ ਘਰ ਹੋ ਜਾਂਦਾ ਫਿਰ,
ਹਾਂਜੀ, ਫੇਰ ਤਾਂ ਬਹੁਤ ਦਿੱਕਤ ਕਰਦੇ ਨੇ- ਫਿਰ ਤੇ ਐਵੇਂ ਵੀ ਅਸੀਂ ਹੁਣ ਸੰਭਾਲੀਏ ਕਿਦਾਂ, ਇਸ- ਕਰਕੇ ਫੇਰ ਆਪਾਂ ਉਠਾਉਂਦੇ ਹੀ ਨੀ, ਆਪਣੀ ਮਰਜ਼ੀ ਨਾਲ ਹੁੰਨ ਉੱਠੇਗਾ- ਹੁਣ ਸੋ ਗਿਆ ਤੇ, ਆਪਣੀ ਮਰਜ਼ੀ ਆਰਾਮ ਨਾਲ
ਹਾਂ, ਬਸ ਇਹਨਾਂ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ-
ਹਾਂ, ਤੇ ਉਹਨਾਂ ਨੂੰ ਬੱਚੇ ਨੂੰ ਵੀ ਇਹ ਹੁੰਦਾ ਵੀ ਕੋਲ ਹੀ, ਲੇਟੇ ਹੋਣ ਤਾਂ ਸੋਣਾ
ਬਸ ਇਹੀ ਹੈ, ਕੋਲ ਲੇਟ ਕੇ ਹਾਂ, ਫੇਿਰ ਨੀ ਸੌਦੇ ਸੁਦੇਂ- ਇਹ ਨਾਲ ਜੁੜ ਕੇ ਕੇ ਪਹਿਲਲੇ ਸੋਹਣਾ, ਇੱਥੇ ਹੋਣੇ ਚਾਹੀਦੇ ਹੋ ਤੁਸੀਂ ਕੋਈ ਕੰਮ ਨੀ ਕਰਨਾ ਸਵਾਓ ਪਹਿਲੇ ਇਹਨਾਂ ਨੂੰ, ਫੇਰ ਉਹ ਤੋਂ ਬਾਅਦ ਉੱਠ ਕੇ ਆਪਣਾ ਕੋਈ ਕੰਮ ਕਰੋ।
ਤੇ ਜਰਾ ਜੇ ਹੇਲ ਵੀ ਜਾਓ ਤੇ ਉਹਨਾ ਨੂੰ ਲੱਗਦਾ, ਕੇ ਕਿੱਥੇ ਚਲੇ ਗਏ ਨੇ ਮਂਮਾ
ਚਲੇ ਗਏ, ਜਦ ਅ ਜੇ ਹ ਉੱਠ ਕੇ ਬਾਥਰੂਮ ਵੀ ਚੱਲ ਜਾਓ ਨਾ ਤਾਂ ਵੀ ਕਿੱਥੇ ਪਤਾ ਨੀ ਚਲੇਗੀ, ਹਾਂ ਹਾਂਜੀ ਹਾਂਜੀ ਹਾਂਜੀ, ਬਿਲਕੁਲ ਬੱਚਿਆਂ ਨਾਲ ਆਪਣੀ ਲਾਈਫ ਹਾਂਜੀ
ਬੜੀ ਦਿੱਕਤ ਹੁੰਦੀ, ਬੱਚੇ ਨਾਲ ਬਹੁਤ ਜ਼ਿਆਦਾ
ਸਹੀ ਗੱਲ ਜ਼ਿਆਦਾ ਛੋਟਿਆਂ ਨਾਲ ਹੁੰਦੀ ਹੈ, ਥੋੜ੍ਹਾ ਜਿਹਾ ਬਸ ਬੰਦਾ ਇਹੀ, ਮਾਵਾਂ ਤਾਂ ਇਹੀ ਸੋਚਦੀਆਂ ਹੁੰਦੀਆਂ ਕਦੋਂ ਥੋੜਾ ਸਮਝ ਆਏਗੀ। ਕਦੋਂ ਸਮਝ ਆਏਗੀ ਥੋੜ੍ਹੀ ਜਿਹੀ
ਹੋਜ ਨਾ ਤਾਂ ਵੀ ਨੀ, ਬੰਦਾ ਸੋ ਚੈਨ ਲੇ ਨਹੀ ਸਕਦਾ, ਸਗੋਂ ਵੱਡੇ ਹੋ ਜਾਣ ਹੋਰ ਜ਼ਿਆਦਾ ਪਰੇਸ਼ਾਨੀ ਆ
ਹਾਂ ਸੁਣਿਆ ਤਾਂ ਇਹੀ ਹੈ ਕਿ ਵੱਡੇ ਹੋ ਕੇ ਹਾਂਜੀ, ਹਾਂਜੀ ਬਿਲਕੁਲ।
ਬੱਚਾ ਉਦੋਂ ਤੱਕ ਹੀ ਸਹੀ ਰਹਿੰਦਾ, ਜਦ ਤੱਕ ਝੋਲੀ ਚ ਹੈਗਾ।
ਹੈਨਾ।
ਹਾਂਜੀ, ਹਾਂਜੀ ਉਸ ਤੋਂ ਬਾਅਦ। ਤੇ ਬੱਚਾ ਬਸ, ਹਾਂ। ਇਹ ਨਾ ਸੋਚੋ ਕਿ ਸਾਡੀ ਟੈਸ਼ਨ, ਖਤਮ ਹੋ ਜਾਏਗੀ। ਹੁਣ ਵੱਧੇ ਹੀ ਅੱਗੋਂ, ਅੱਗੋਂ ਜਿ ਜੋ ਬੱਚਾ ਵੱਡਾ ਹੋਏ। ਜਏਗਾ ਤੇ ਉਹ ਵੱਧਣੀ, ਵੱਧਣੀ ਹੈ ਅਸੀਂ ਉਹਨੂੰ ਉੱਥੋਂ ਮਨਾ ਕਰਨਾ ਉੱਥੋਂ ਮਨਾ ਕਰਨਾ ਫਲਾਣੀ ਜਗ੍ਹਾ ਤੇ ਨਾ ਜਾ ਉੱਥੇ ਨਾ ਜਾ। ਬੱਚਿਆਂ ਨੇ ਮੰਨਣਾ ਉਹਨਾਂ ਨੇ ਤੇ ਆਪਣੀਆਂ ਮਾਰਨੀ ਉਹਨਾਂ ਨੇ ਤੇ ਕਹਿਣਾ ਨਹੀਂ ਜੀ। ਅਸੀਂ ਤਾਂ ਜਾਣਾ ਹੀ ਜਾਣਾ।
ਜਾਣਾ ਹੈ ਹਾਂਜੀ ਸਾਨੂੰ ਐ ਹੁੰਦਾ। ਕਿ ਉਹਨ ਵੱਡਾ ਹੋ ਗਿਆ ਹਨਾ, ਕਿਤੇ ਗ਼ਲਤ ਜਾਂ ਚੱਲ ਜਾਵੇ ਕੋਈ ਕੁੱਛ ਲੱਗ ਨਾ ਜਾਵੇ ਬੋਲ ਖੇਲਦਾ ਬਾਹਰ ਜਿਵੇਂ, ਹੁਣ ਨਿੱਕਾ ਜਿਹਾ ਬਾਹਰ ਨ ਨਿਕਲ ਜਾਂਦਾ ਸ਼ਾਮ ਨੂੰ, ਫੇਰ ਉੱਥੇ ਪੂਰਾ ਧਿਆਨ ਰੱਖ ਣਾ ਪੈਂਦਾ ਅੱਗੇ ਪਿੱਛੇ ਅੱਗੇ ਪਿੱਛੇ ਹਨਾ, ਕੋਈ ਕੋਈ ਚੀਜ਼ ਨਾ ਲੱਗ ਜਾਵੇ ਵੱਡੇ ਵੀ ਬੱਚੇ ਬੱਚੇ ਖੇਲਦੇ ਹੁੰਦੇ ਬਾਹਰ
ਬੱਚੇ ਨਹੀ ਨਾ ਮੁੜਦੇ, ਬੱਚਿਆਂ ਨੂੰ ਸਾਰਾ ਦਿਨ ਇ ਰਹਿੰਦੇ ਹੁਣ ਬੈਟ ਬਾਲ ਦੋ ਕਦੀ
ਬੈਟ ਬੋਲ ਦੇ ਦੋ ਹਾਂਜੀ, ਹਾਂਜੀ ਹਾਂਜੀ ਹਾਂਜੀ
ਹਾਂਜੀ- ਵੋਲੀ ਬੋਲ ਖੇਲਣਾ ਕਦੇ ਕੁਛ ਖੇਲਣਾ, ਸਾਰਾ ਦਿਨ ਬੱਚਿਆਂ ਨੇ ਬਸ
ਖੇਲਦੇ-
ਜਿੱਦਾਂ- ਜਿੱਦਾਂ ਵੱਡੇ ਹੋਣਾ ਉਹਨਾਂ ਨੇ ਹੋਰ ਪੜ੍ਹਾਈਆਂ ਦਾ ਬੋਝ ਉਹ ਟੈਨਸ਼ਨਾਂ ਮਾਂ- ਪਿਓ ਨੂੰ ਹੀ ਪੈਣੀਆਂ ਕੀ ਲੈਣਾ, ਇਹਨੇ ਕੀ ਕਰਨਾ ਹਨਾ, ਕੀ ਇਹਦਾ ਹੋਮਵਰਕ ਪੂਰਾ ਕਰਾਉਣਾ ਇਹਨੂੰ
ਹੁਣ ਤੋਂ ਹੀ ਬੱਚੇ ਅੱਜ ਕੱਲ੍ਹ ਆਪਣੀ ਮਨਪਸੰਦ ਦੀ ਚੀਜ਼ਾਂ ਲੈਂਦੇ ਨੇ, ਛੋਟੇ ਤੋਂ ਲੈ ਕੇ ਵੱਡੇ ਤੋਂ। ਤੇ ਅੱਗੇ- ਅੱਗੇ ਜਾ ਕੇ ਕੀ ਕਰਨਾ ਉਹਨਾਂ ਨੇ।
ਜੇ ਬਾਜ਼ਾਰ ਲੈ ਜਾਓ ਤਾਂ ਉੱਥੇ ਟਿਕਕਾ ਨਹੀਂ ਆਉਂਦਾ।
ਉਹ ਸਮਾਨ, ਜਿਹੜੀ ਮਰਜੀ ਸ਼ੋਪ ਤੇ ਲੈ ਜਾਓ ਉਹਨਾਂ ਨੇ ਕਹਿਣਾ ਹੀ ਕਹਿਣਾ ਅਸੀਂ ਇਹ ਚੀਜ਼ ਲੈਣੀ ਹੀ ਲੈਣੀ ਹੈ। ਉਹ ਮਾਵਾਂ ਫੇਰ ਕਹਿੰਦੀਆਂ ਨੇ ਤੁਸੀਂ ਲੈ ਲਓ ਅਸੀਂ ਰਹਿਣ ਦਿੰਦੇ ਹਾਂ। ਹੋਰ, ਇਹ ਲੈਣ ਆਪਣੇ ਵਾਸਤੇ ਜਾਈਏ ਬੰਦਾ ਤੇ ਬੱਚੇ ਮਗਰ ਪੈ, ਬੱਚਿਆਂ ਨੂੰ ਦੇਣੀ ਪੈਂਦੀ ਲੈ ਕੇ, ਕੀ ਕਰੀਏ। ਆਪਣਾ ਤੇ ਸਾਰੇ ਹੀ ਆਪਣਾ ਤੇ ਸਾਰ ਹੀ ਲੈਂਦਾ ਬੰਦਾ। ਬੱਚਿਆਂ ਦਾ ਨਹੀ ਸਰਦਾ, ਫਿਰ ਰੁਲਾ ਕੇ ਲਿਆਇਆ ਨਹੀਂ ਜਾਂਦਾ। ਬੱਚੇ ਨੀ ਰਵਾ ਕੇ ਲਿਆ ਜਾਂਦੇ।
ਹੁਣ ਤਾਂ ਸਕੂਲਾਂ ਦੇ ਵੀ ਬੜਾ ਸਮਾਨ ਇਕੱਠਾ ਕਰਨ ਵਾਲਾ ਉਹ ਵੀ ਸਾਰੀ ਟੈਸ਼ਨ ਸਾਰੇ ਮਾਂ ਪਿਓ ਤੇ ਹੀ ਪਈ ਹੋਈ, ਖਰਚੇ ਵੀ ਬੜੇ ਵੱਧ ਗਏ, ਹਾਂਜੀ। ਹੁਣ ਤਾਂ, ਹੋਰ, ਹੋਰ ਸਕੂਲਾਂ ਦੇ ਵੀ ਹਾਂਜੀ ਬ ਬਚਿਆ ਅਗੇ ਕਿਉਂ, ਹਨਾ ਹੋਰ ਖਰਚੇ ਤੇ ਖਰਚਾ, ਸਕੂਲ ਅੱਗੇ ਸਕੂਲਾਂ 'ਚ ਕੀ ਹੁੰਦਾ ਸੀ ਸਿਰਫ ਇੱਕ ਫੀਸਾਂ ਜਾਂਦੀਆਂ ਸੀ। ਉਸ ਤੋਂ ਇਲਾਵਾ ਤੁਹਾਡਾ ਕਾਪੀਆਂ ਦਾ ਖਰਚਾ ਹੋ ਜਾਂਦਾ ਸੀ ਹਨਾ ਪੈਨਸਿਲ
ਹੁਣ ਤੇ ਮੈਂ ਕਹਿੰਨੀ ਆ। ਬੱਚਿਆਂ ਦੀ ਜਿਹੜੀ ਫੀਸ ਏ, ਤਿੰਨ- ਤਿੰਨ ਹਜ਼ਾਰ ਰੁਪਏ ਬੱਚਿਆਂ ਦੀ ਫੀਸ ਹੋਏ ਦੀ ਹੈ।
ਹਾਂਜੀ, ਹਾਂਜੀ, ਹਾਂਜੀ ਤੇ ਉੱਪਰੋਂ ਦੀ ਫੇਰ ਇਹਨਾਂ ਦੇ ਉਹ ਚੀਜ਼ਾਂ ਹੋਰ ਉੱਪਰਲੀਆਂ ਚੀਜ਼ਾਂ ਬੜੀਆਂ। ਬਹੁਤ, ਉਹ ਹੁਣ ਤਾਂ ਰੋਟੀ ਰੋਟੀ ਵੀ ਉਹਨਾਂ ਦੇ ਹਿਸਾਬ ਨਾਲ ਜਾਂਦੀ ਹੈ, ਹਨਾ। ਸਾਰਾ ਕੁਛ ਉਹਨਾਂ ਦਾ ਹੀ, ਹਮ ਕੀ ਮੀਲ ਜਾਣਾ ਕੀ
ਇਹ ਜਿਹੜੀ ਬੁੱਕ ਸਾਡੇ ਟਾਈਮ ਤੇ ਕਿੰਨੀ ਸਹੀ ਆਉਂਦੀ ਸੀ। ਰੇਟ ਤੇ, ਤੇ ਹੁਣ ਚਾਰ -ਚਾਰ ਸੌ ਰੁਪਏ ਦੀ ਇੱਕ ਬੁੱਕਸ ਹੈਗੀ ਹੈ।
ਹਾਂ ਇੱਕ ਬੁੱਕ ਨੂੰ ਅਸੀਂ ਜਿੱਦਾਂ ਨਾ ਭੈਣ- ਭਰਾ ਪ ਛੋਟੇ ਦੀ, ਵੱਡੇ ਦੀ ਸਾਰੇ ਪੜ੍ਹ ਲੈਂਦੇ ਸੀ ਉਹ। ਹੁਣ ਤਾਂ ਇੱਕ ਸਾਲ ਬਾਅਦ ਸਿਲੇਬਸ ਵੀ ਨਹੀਂ ਪਤਾ ਲੱਗਦਾ, ਚੇਂਜ ਹੋ ਜਾਂਦਾ।
ਸਾਡੇ ਟਾਇਮ 'ਚ ਤੇ। ਕਲਾਸ ਇਹ ਹੁਣ ਇੱਕ ਕਲਾਸ ਅਸੀਂ ਕੀਤੀ ਹੈ ਨਾ, ਅਗਲੀ ਕਲਾਸ ਚ ਕਿਸੇ ਹੋਰ ਨੇ ਲੈ ਲੈਣੀ ਆ ਸਾਡੀਆਂ।
ਹ ਏਦਾਂ ਹੀ ਕਰਦੇ ਸੀ, ਅਸੀਂ ਵੀ ਹਾਂਜੀ ਦੇ ਦਿੰਦੇ ਸੀ।
ਹਰ ਰੋਜ਼ ਬਦਲਦੇ ਜਾਂਦੇ ਨੇ
ਹੋਰ, ਤੇ ਤੁਹਾਨੂੰ ਪਤਾ ਆਪਣੇ ਟਾਈਮ ਤੇ ਸਾਡੇ ਤੇ ਅਸੀਂ ਬੁੱਕਸ, ਮਾਰਕੀਟ ਤੋਂ ਸੈਕਿੰਡ ਹੈਂਡ ਲੈ ਕੇ ਆਉਂਦੇ ਰਹੇ ਕਈ ਵਾਰ।
ਹਾਂਜੀ, ਏਦਾਂ ਹੀ, ਏਦਾਂ ਹੀ ਮਿਲਦੀਆਂ ਸੀ ਪਹਿਲੇ ਹੁਣ ਤੇ। ਹੁਣ ਤੇ ਹੈਗੇ ਇੱਕ -ਇੱਕ। ਚੀਜ਼ ਡਾਇਰੀ ਕੀ ਕਾਪੀ ਸੱਠ -ਸੱਠ, ਸੱਤਰ- ਸੱਤਰ ਰੁਪਏ ਦੀ ਨੋਟਬੁੱਕ
ਬਹੁਤ ਹਾਂਜੀ, ਹਾਂਜੀ, ਹਾਂਜੀ ਬਹੁਤ, ਸਾਰਾ ਕੁਛ ਹੀ ਹੁੰ ਤਾਂ ਨਾਲੇ ਸਿਲੇਬਸ ਵੀ ਇੱਕ- ਦੋ ਸਾਲ, ਤਿੰਨ ਸਾਲ ਚੱਲ ਜਾਂਦਾ ਫਿਰ ਮੁੜਕੇ ਫਿਰ ਚੇਂਜ ਹੋ ਜਾਂਦਾ। ਕੋਈ- ਕੋਈ ਸ ਸਿਲੇਬਸ ਆ ਗਿਆ, ਤੇ ਕੋਈ- ਕੋਈ ਆ ਗਿਆ ਹੁਣ ਤਾਂ ਖਰਚੇ ਬੱਚਿਆਂ ਦੇ ਸਕੂਲਾਂ ਦੇ ਹੀ ਬੜੇ ਵੱਧੇ ਹੋਏ।
ਬਹੁਤ ਜਿਆਦਾ ਖਰਚ ਖਰਚੇ ਬਹੁਤ ਸਾਰੇ ਆਟੋ ਦੇ ਖਰਚੇ ਨੇ, ਯੂਨੀਫੋਮਾਂ ਨੇ
ਨਾਲੇ ਹਾਂਜੀ ਬਹੁਤ ਖਰਚੇ ਹੁਣ ਤਾਂ ਸਕੂਲਾਂ ਦੇ ਤਾਂ ਹੀ, ਇਹ ਕਹਿੰਦੇ ਹਾਂਜੀ।
ਯੂਨੀਫਾਰਮ ਹੀ ਹਜ਼ਾਰ, ਹਜ਼ਾਰ ਰੁਪਏ ਦੀ ਤੇ ਯੂਨੀਫਾਰਮ ਏ।
ਹਾਂ ਸਹੀ ਗੱਲ ਹੈ, ਉਹ ਵੀ ਫਿਰ ਇੱਕ ਨਾਲ ਥੋੜੀ ਗੁਜ਼ਾਰਾ ਹੁੰਦਾ।
ਇੱਕ ਨਾਲ ਨਹੀ, ਦੋ ਤੇ ਚਾਹੀਦੀ, ਦੋ ਤੇ ਲੈਣੀ ਲੈਣੀਉ। ਕੇ ਇਕ ਮੈਲੀ ਹੋ ਗਈ ਬੱਚੇ ਪਾ ਕੇ ਨਹੀ ਜਾਂਦੇ ਵੈਸੇ ਹੀ ਗਰਮੀ ਉਹ
ਗਰਮੀ ਚ ਨਾਲੇ ਆ ਜਿਹੜੇ ਬਾਰਿਸ਼ਾਂ ਦੇ ਮੌਸਮ ਹੈ ਕਈ ਵਾਰ ਇਹਨਾਂ ਚ ਸੁੱਕਦੇ ਵੀ ਨ ਕੱ
ਸ ਕੁਦੇ ਵੀ ਨਹੀਂ ਹੁੰਗੇ ਵੈਸੇ ਵੀ ਇੱਕ ਤਾਂ ਦੋ ਹੋਣੀ ਹੀ ਚਾਹੀਦੀ ਬਹੁਤ ਜ਼ਰੂਰੀ। ਹਾਂਜੀ ਕਿਉਂਕਿ ਇੱਕ ਚ ਗੁਜ਼ਾਰਾ ਨਹੀਂ ਹੁੰਦਾ ਬਿਲਕੁਲ ਵੀ ਕਿਉਂਕਿ ਕਿਸੇ ਟਾਈਮ ਬੰਦਾ।
ਨਾਲੇ ਛੋਟੇ ਬੱਚੇ। ਬੱਚਿਆਂ ਦਾ ਤਾਂ ਵੈਸੇ ਵੀ ਨਹੀਂ ਹੁੰਦਾ ਛੋਟੇ ਬੱਚਿਆਂ ਨੂੰ ਤਾਂ ਤਿੰਨ ਚਾਰ ਵੀ ਮਤਲਬ ਘੱਟ। ਟੀ ਹੈ ਹੋਰ ਉਹਨਾਂ ਨੂੰ ਤਾਂ ਉਹਨਾਂ ਨੇ ਗੰਦੇ ਕਦੋਂ ਕਰ ਲੈਣੇ ਪਤਾ ਥੋੜ੍ਹੀ। ਵੱਡੇ ਤਾਂ ਚਲੋ ਫੇਰ ਵੀ ਗੁਜ਼ਾਰਾ ਕਰ ਲੈਂਦੇ ਆ।
ਹ ਬੱਚਿਆਂ ਤੇ ਬਹੁਤ ਸਕ। ਛੋਟੇ ਬੱਚਿਆਂ ਦੀ'ਵੱਡੇ ਬੱਚਿਆਂ ਦੀ ਬਹੁਤ ਹੋ ਗਈ ਸੀ।
ਖ਼ਰਚਾ ਬਹੁਤ ਹੁਣ ਸਕੂਲਾਂ ਦਾ ਵੀ' ਪੜ੍ਹਾਉਣਾ ਵੀ ਸੌਖਾ ਨੀ ਅੱਜ। ਕੱਲ ਬੱਚਿਆਂ ਨੂੰ ਫੇਰ ਅੱਛਾ ਅੱਗੇ। ਉਹ ਜਿੱਦਾਂ ਜਿੱਦਾਂ ਵੱਡੇ ਹੋਈ ਜਾਣੇ ਇਹਨਾਂ ਦੇ ਸਬਜੈਕਟ ਵੱਧੀ ਜਾਣੇ ਹੈ ਕੀ ਲੈਣਾ ਕੀ ਕਰਨਾ ਹਨਾ। ਕਿਹੜੇ ਸਬਜੈਕਟ ਉਓਹੀ ਟੈਨਸ਼ਨਾਂ ਬਥੇਰੀਆਂ।
ਹਾਂਜੀ ਇਹ ਤੇ ਹੈ।
ਪੜ੍ਹਨਾ ਕੀ ਕਰਾਉਣਾ ਬੱਚੇ ਨੂੰ ਹਨਾ ਅੱਜ ਕੱਲ ਦੇਖੋ ਤੁਸੀਂ ਕੰਮ ਵੀ ਕਿੱਥੇ ਨੌਕਰੀਆਂ ਮਿਲਦੀਆਂ ਹੀ ਨੀ।
ਬਕੁ ਅੱਜ ਵੈਸੇ ਵੀ ਅੱਜ ਕੱਲ ਨੌਕਰੀਆਂ ਵਾਲੇ ਵੀ ਨੇ ਨਾ।
ਬਿਲਕੁਲ ਹੀ' ਔਨਲਾਈਨ ਕੰਮ ਹੋਏ ਪਏ ਨਾਲੇ ਵੈਸੇ ਵੀ ਨੌਕਰੀ। ਨੌਕਰੀਆਂ ਤਾਂ ਹੁਣ ਜੋ ਪੜ੍ਹਾਈ ਬੱਚੇ ਨੇ ਕਿਹੜੀ ਕੀਤੀ ਹੁੰਦੀ ਹੈ ਅਤੇ ਨੌਕਰੀ। ਨਰੀ ਉਹ ਕਿਹੜੀ ਕਰ ਰਿਹਾ ਹੁੰਦਾ ਮੈਂ ਦੇਖਲ ਹੁਣ ਮੈਂ ਫੈਸ਼ਨ ਡਿਜ਼ਾਇਨਿੰਗ ਕੀਤੀ ਹੋਈ ਮੈਂ। ਨਾ ਨਾ ਮੈਂ ਨੌਕਰੀ ਕੀਤੀ ਐ ਐਡਮੀਨ ਐਚ ਆਰ ਦੀ। ਮੈਂ ਫੈਸ਼ਨ ਡਿਜ਼ਾਇਨਿੰਗ ਕੀਤੀ ਹੋਈ ਵੈਸੇ ਸੈਲਰੀਆਂ ਹੀ ਨਹੀਂ ਮਿਲਦੀਆਂ।
ਮੈਂ ਵੀ ਖੁਦ ਦਾ ਸਟੀਚਿੰਗ ਵਗੈਰਾ ਕਰਦੀ ਹਾਂ।
ਅੱਛਾ ਜੀ' ਅੱਛਾ ਤੁਸੀਂ ਘਰ ਕਰਦੇ ਹੋ।
ਹਾਂਜੀ ਮੈਂ ਵੀ ਘਰੇ ਕਰਦੀ ਹਾਂ। ਜੇ ਮਤਲਬੇ ਦਾ ਆਜ ਹਾਂਜੀ ਮੈਂ ਵੀ ਬੁਟੀਕ ਤੇ ਉਹ ਸਿੱਖਿਆ।
ਬੁਟੀਕ ਤੋਂ ਸਿੱਖਿਆ ਹਾਂਜੀ ਆ ਵੀ ਠੀਕ ਹੈ ਹਾਂ ਘਰ ਵੀ ਸਹੀ ਹੈ। ਜੇ ਜੋਬ ਜੋੂਬ। ਕਰਨ ਜਾਓ ਨਾ ਜਿਵੇਂ ਹੁਣ ਫੈਸ਼ਨ ਡਿਜ਼ਾਇਨਿੰਗ ਕਰਕੇ ਕਹਿੰਦੇ ਹੈਗੀ ਜੋਬ ਕਰ ਲਓ ਉਹ। ਚੀਜ਼ ਮੁਸ਼ਕਿਲ ਹੈ' ਮਤਲਬ ਨਹੀਂ ਮਿਲਦੀ ਉਹ ਫੇਿਰ ਲਾਈਨ ਆਪਣੀ ਫੇਿਰ ਉਹ। ਚੇਂਜ ਹੋ ਜਾਂਦੀ।
ਪਤਾ ਕੀ ਗੱਲ ਏ ਮਿਹਨਤ ਸਾਡੀ ਜ਼ਿਆਦਾ ਹੋ ਜਾਂਦੀ ਹੈ। ਉਸ ਚੀਜ਼ ਦਾ ਕੰਮ ਤੇ ਉਹ ਲੈ ਲੈਂਦੇ ਨੇ ਉਸ ਚੀਜ਼ ਦੀ ਪੇਮਤ ਨ ਮਿਲਦੀ। ਇਹ ਗੱਲੇ ਹਾਂਜੀ ਸੈਲਰੀ ਘੱਟ ਓਦਾਂ ਜੋ। ਆਪਾਂ ਤੇ ਇਏਦਾਂ ਦੀ ਮਿਲਿੰਦੇ ਆ ਮ ਬੰਦਾ ਕਹੇਗਾ ਚੱਲ ਸਾਡੇ ਕੋਲ ਲੱਗ ਜਾਏ ਸਾਡੇ ਕੋਲ ਲੱਗ ਜਾ ਉਹ ਚੀਜ਼ ਨੀ ਹੈ। ਕੰਮ ਬੰਦੇ ਕੋਲ ਬਹੁਤ ਲੈ ਲੈਂਦੇ ਨੇ।
ਐਕਸਪੀਰੀਅੰਸ ਤੋਂ ਬਾਅਦ ਸੈਲਰੀੀਆਂ ਵੱਧਦੀਆਂ।
ਹਾਂਜੀ ਇਹ ਗੱਲ ਹੈ।
ਹਮ ਬਸ-ਬਸ ਇਹੀ ਹੈ ਇਹਏ ਤਾਂ ਚੰਗਾ ਬੈਟਰ ਹੈ। ਵ ਕਿ ਬੰਦਾ ਫੇਿਰ ਆਪਣਾ ਘਰ ਹੀ ਕੁਛ। ਕਰ ਲਵੇ ਥੋੜਾ ਬਹੁਤ ਹੀ ਚਾਹੇ'ਹੋਰ ਜ਼ਿਆਦਾ ਵਜਾ ਨਾਲੇ ਆਪਣੀ ਜ਼ਿੰਦਗੀ। ਆਪਣੇ ਹਿਸਾਬ ਨਾਲ ਹਨਾ ਜਿਹੜੇ।
ਉਹ ਨਾਲੇ ਦੂਸਰੇ ਦੇ ਉੱਪਰ। ਜਿਹਨਾ ਨਾ ਬਹੁਤ ਔਦਾ ਹੁੰਦਾ ਜਿੇ ਉਹਨੇ ਕਿਹਾ ਨਾ ਉਸਨੇ ਉਹਨੂੰ ਕੰਮ ਕਰਕੇ ਦੇਣਾ ਪੈਣਾ।
ਕਰਕੇ ਦੇਣਾ ਪੈਣਾ ਹਾਂਜੀ।
ਇਹ ਗੱਲ। ਕਿਉਂਕਿ ਹੁਣ ਜੇ ਅਸੀਂ ਆਪਣੇ ਘਰੇ ਬੈਠੇ ਨਾ ਆਪਾਂ ਪੌਣਾ ਘੰਟਾ ਲੇਟ ਵੀ ਕਰ ਲਾਂਗੇ ਕੋਈ ਦਿੱਕਤ ਨੀ।
ਕੋਈ ਦਿੱਕਤ ਨਹੀਂੀ ਆਉਣੀ ਆਪਾਂ ਬਸ ਪਤਾ ਹੈ ਕਿ ਇੰਨੇ ਤਰੀਕ ਨੂੰ ਜਾਂ ਇੰਨੇ ਇਸ ਵਾਰ ਨੂੰ ਅਸੀਂ। ਕੰਮ ਵਾਪਿਸ ਉਹਨਾ ਨੂੰ ਦੇਣਾ ਹਨਾ ਸੀ ਕੇ ਤੇ ਤੁਸੀਂ ਜਿੱਦਾਂ ਮਰਜ਼ੀ ਕਰੋ।
ਹਾਂਜੀ ਹੁਣ ਆਪਾਂ ਆਪਣੇ।
ਸਵੇਰੇ ਚਲੇ ਗਏ ਤੁਸੀਂ ਬੰਨੇ ਗਏ ਸ਼ਾਮ ਨੂੰ ਸੱਤ।
ਇਹੀ ਹੈ ਉਹ ਤੇ ਹੈ ਈ ਉਹਨਾਂ ਨੇ ਕਹਿਣਾ ਵੀ ਅਸੀਂ ਤੁਹਾਨੂੰ ਸੈਲਰੀ ਦੇਣੀ ਹੈ। ਤੁਸੀਂ ਸਾਡਾ ਕੰਮ ਪੂਰਾ ਕਰੋ ਇਹ ਗੱਲ ਹੈ' ਚਾਹੇ ਬੰਦੇ ਦੀ। ਤਬੀਅਤ ਵੀ ਖ਼ਰਾਬ ਹੋਏਗੀ ਉਹਨਾਂ ਨੂੰ ਤੇ ਤਾ ਵੀ ਹੀ ਚਾਹੀਦਾ ਕੰਮ।
ਹਾਂਜੀ-ਹਾਂਜੀ-ਹਾਂਜੀ।
ਕੰਮ ਚ। ਉਹ ਕੰਮ ਦੇ ਵਿੱਚ ਨਹੀ ਉਹਨਾਂ ਨੇ ਆ ਕਹਿਣਾ ਉਹਨਾਂ ਨੂੰ ਕਹਿਣਾ ਅਸੀਂ ਤੁਹਾਨੂੰ ਪੂਰੀ ਉਹ ਦੇ ਹੈ ਪੇਮੈਂਟ ਸਾਡਾ ਕੰਮ ਪੂਰਾ ਕਰੋ।
ਕੰਮ ਪੂਰਾ ਕਰੋ ਹਾਂਜੀ।
ਸਾਨੂੰ ਤੇ ਕੰਮ ਚਾਹੀਦਾ ਜੇ ਫਿਰ ਵਿੱਚੋਂ ਜੇ ਨੌਕਰੀ ਲੱਗ ਜਾਓ ਛੁ। ਛੁੱਟੀ ਛਾਟੀ ਮੰਗੋ ਤੇ ਉਹ ਬਿਲਕੁਲ ਨੀ ਦੇਣੀ ਉਹਨਾਂ ਨੇ।
ਬਿਲਕੁਲ ਨਹੀਂ ਦਿੰਦੇ 'ਹਾਂਜੀ ਹਾਂਜੀ ਉਹ ਕਈ ਵਾਰ ਏਦਾਂ ਦਾ। ਟਾਈਮ ਆ ਜਾਂਦਾ ਕਿ ਛੁੱਟੀ ਦੀ ਇੰਨੀ ਜ਼ਰੂਰਤ ਹੁੰਦੀ ਹੈ'ਉੱਧਰੋਂ ਦੀ ਕੰਪਨੀ ਛੁੱਟੀ ਨਹੀਂ ਦਿੰਦੀ। ਦੀ ਤੁਹਾਨੂੰ।
ਫਿਰ ਇਹ ਹੋ ਜਾਂਦਾ ਉਹਨਾਂ ਨੇ ਕਹਿਣਾ ਬਈ ਨਹੀਂ ਇਹ ਸਾਨੂੰ ਕੰਮ। ਚਾਹੀਦਾ ਹੈ ਕਿਸੇ ਦਾ। ਬਈ ਅਸੀਂ ਇਹ ਕਰਨਾ ਉਹ ਕਰਨਾ ਇਹ ਦਿੱਕਤ ਹੋ ਜਾਂਦੀ ਹੈ।
ਬਿਲਕੁਲ' ਆਪਣੀ ਆਪਣੇ ਕੰਮ ਚ ਚਾਹੇ। ਤੁਸੀਂ ਰਾਤ ਜਾਗੋ ਤੇ ਚਾਹੇ ਸਵੇਰੇ ਕਰੋ। ਤੁਹਾਨੂੰ ਪਤਾ ਕਿ ਤੁਸੀਂ ਕਿਹੜੇ ਟਾਈਮ ਤੇ ਫ੍ਰੀ ਹੋ ਤੁਸੀਂ। ਕਿਹੜੇ ਟਾਈਮ ਦੇ ਕੰਮ ਕਰਕੇ ਦੇ ਸਕਦੇ ਹੋ' ਰਾਤ ਨੂੰ ਵੀ। ਕਰ ਲੈਂਦਾ ਬੈਠ ਕੇ ਹੋਰ। ਹਾਂਜੀ-ਹਾਂਜੀ-ਹਾਂਜੀ' ਨਹੀਂ-ਨਹੀਂ ਬਾਹਰ ਤਾਂ ਉਹਨਾ ਦਾ ਟਾਈਮ। ਪੱਕਾ ਹੈ ਜੀ ਜੋਬ ਦਾ ਹਾਂਜੀ-ਹਾਂਜੀ।
ਇਹ ਗੱਲ।
ਹੋਰ ਬਸ ਹਾਂਜੀ।
ਚਲੋ ਦੀਦੀ ਮੈਨੂੰ।
ਚਲ, ਹਾਂਜੀ ਹਾਂਜੀ, ਠੀਕ ਹੈ ਜੀ, ਠੀਕ, ਸਤਿ ਸ਼੍ਰੀ ਅਕਾਲ ਜੀ।